ਹੈਲੋ
ਪਾਪਾ ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ
ਹੋਰ ਠੀਕ ਹੋ
ਸਭ ਵਧੀਆ ਜੀ ਆਪਣਾ ਸੁਣਾਓ
ਹਾਂਜੀ ਵਧੀਆ ਵਧੀਆ ਬਹੁਤ
ਅੱਛਾ ਅੱਛਾ ਮੈਂ ਸੁਣਿਆ ਤੇਰੇ ਫਰੈਂਡ ਦਾ ਜਨਮ ਦਿਨ ਸੀ
ਹਾਂਜੀ ਹਾਂਜੀ ਜਨਮਦਨ ਹੀ ਕੋਮਲ ਦਾ ਅੱਜ
ਅੱਛਾ ਅੱਛਾ ਫੇਰ ਮੈਨੂੰ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਕੇ ਦੱਸਾਂ ਵੀ ਸਵੇਰ ਤੋਂ ਕਿੰਨੇ ਵਜੇ ਉੱਠੇ ਤੇ ਕਿੰਨੇ ਵਜੇ ਸ਼ੁਰੂ ਕੀਤਾ ਉਹ ਪ੍ਰੋਗਰਾਮ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਕੀਤਾ
ਮੈਂ ਆਪਾਂ ਨਾ ਅ ਤਿੰਨ ਜਾਣੇ ਆ ਆਪਾਂ ਚਾਰ ਫਰੈਂਡਸ ਆ ਜਿਵੇਂ ਕੋਮਲ ਦਾ ਜਨਮ ਦਿਨ ਹੀ ਤੇ ਆਪਾਂ ਤਨਨਾਂ ਨੇ ਪਲਨਿੰਗ ਬਣਾ ਲਈ ਸੀ ਪਹਿਲਾਂ ਹੀ
ਅੱਛਾ ਅੱਛਾ
ਕਿ ਆਪਾਂ ਉਹਨੂੰ ਸਰਪ੍ਰਾਈਜ਼ ਦੇਵਾਂਗੇ
ਓਕੇ
ਫੇਰ ਉਹ ਕਹਿੰਦੇ ਸਰਪ੍ਰਾਈਜ਼ ਕਿੱਦਾਂ ਦੇਈਏ ਕੀ ਕਰੀਏ ਫੇਰ ਫੇਰ ਆਪਾਂ ਨੇ ਕਿਹਾ ਕਿ
ਸਵੇਰੇ ਸਵੇਰੇ ਕਿੰਨੇ ਵਜੇ ਉੱਠਿਆ ਸ਼ੁਰੂ ਤੋਂ ਸ਼ੁਰੂ ਕਰੋ
ਸ਼ੁਰੂ ਤੋਂ ਹੀ ਦੱਸਣ ਦੀ ਹਾਂ ਸ਼ੁਰੂ ਤੋਂ ਵੀ ਸ਼ੁਰੂ ਤੋਂ ਤੇ ਉਹ ਕਹਿੰਦੇ ਕਿ ਇੰਨੇ ਵਜੇ ਜਾ ਅਹ ਕੇਕ ਲੈ ਕੇ ਜਾਵਾਂਗੇ ਆਪਾਂ ਉਹਦੇ ਘਰ
ਅੱਛਾ
ਹਾਂਜੀ ਤੇ ਉਹਦੀ ਪਿੱਛੋਂ ਆਵਾਜ਼ ਨਾ ਆਏ ਕੋਕਦੀ ਬਹੁਤ ਆਵਾਜ਼ ਆਉਂਦੀ
ਗ ਦ ਹ
ਉਹਦੀ ਆਵਾਜ਼ ਨਹੀਂੀ ਆਉਣੀ ਚਾਹੀਦੀ ਹੋਰ
ਅੱਛਾ ਅੱਛਾ
ਹਾਂਜੀ ਤੇ ਉਹ ਫੇਿਰ ਆਪਾਂ ਡਿਸਾਈਡ ਕੀਤਾ ਕਹਿੰਦੀ ਫਿਰ ਕੇਕ ਕੌਣ ਲੈ ਕੇ ਆਏਗਾ ਕੇਕ ਹਾਂਜੀ ਅੰਜਲੀ ਫਿਰ ਕੇ ਅੰਜਲੀ ਨੂੰ ਕਿਹਾ ਕਿ ਤੂੰ ਕੇਕ ਲੈ ਹੀ ਫ ਉਹ ਕਹਿੰਦੀ ਠੀਕ ਹੈ ਮੈਂ ਕੇਕ ਲੈਵਾਂਗੀ ਤੇ ਆਪਾਂ ਡਿਸਾਈਡ ਕੀਤਾ ਕਿ ਆਪਾਂ ਸਵੇਰੇ ਸਾਢੇ ਅੱਠ ਨੌ ਵਜੇ ਜਾਵਾਂਗੇ ਤੇ ਉਹਨੂੰ ਸਰਪ੍ਰਾਈਜ਼ ਦੇਵਾਂਗੇ ਫੇਰ ਉਹਨੂੰ ਸਵੇਰੇ ਮੈਂ ਤਾਂ ਹੋ ਗਈ ਸੀ ਤਿਆਰ ਸਵੇਰੇ ਉਹਨੂੰ ਅੰਜਲੀ ਗੁੰਮਟੀ ਨੂੰ ਫੋਨ ਕੀਤਾ ਉਹ ਕਹਿੰਦੀ ਬਸ ਤਿਆਰ ਆ ਉਹ ਨੋ ਵਜੇ ਆਈਏ ਇੱਥੇ ਫੇਰ ਆਪਾਂ ਦੋਨ ਇੱਥੋਂ ਉਹਦੇ ਕਰ ਗਏ ਐਕਟੀਵਾ ਤੇ ਉਹਦੀ ਅੰਜਲੀ ਦੀ ਐਕਟੀਵਾ ਤੇ ਉਹਦੇ ਅੰਜਲੀ ਦੂਸਰੀ ਅੰਜੀਲ ਸ਼ਰਮਾ ਦੇ ਘਰ ਫੇਰ ਉਹਦੇ ਘਰ ਜਾ ਕੇ ਵੇਖਿਆ ਤੇ ਉਹ ਝਾੜੂ ਮਾਰਨ ਦੀ ਸੀ ਹਜੇ
ਅੱਛਾ
ਹਾਂਜੀ ਤੇ ਆਪਾਂ ਕਿਹਾ ਕਿ ਅਜੇ ਤਿਆਰ ਹੀ ਨਹੀਂੀ ਹੋਈ ਕਹਿੰਦੀ ਬਸ ਤਿਆਰ ਹੀ ਆ ਸਫਾਈ ਕਰਨ ਦੀ ਹੀ ਫੇਰ ਉਹ ਉਹਨੇ ਲਾਇਆ ਅੱਧਾ ਘੰਟਾ ਫੇਰ ਆਪਾਂ ਉੱਥੇ ਬੈਠੇ ਰਹੇ ਉਹਨੇ ਸੂਟ ਸ਼ਟ ਪ੍ਰੈੱਸ ਕੀਤਾ ਆਪਣਾ
ਠੀਕ ਏ
ਫੇਿਰ ਆਪਾਂ ਉੱਥੋਂ ਗਏ ਕੋਮਲ ਦੇ ਘਰ ਐਕਟਿਵਾ ਤੇ ਤਿੰਨੋ ਜਾਣੇ ਤੇ ਜਦੋਂ ਆਪਾਂ ਜਾਣਦੇ ਸੀ ਵਿੱਚੋਂ ਕੌਮਲ ਦਾ ਫੋਨ ਆਈ ਜਾਏ ਕਦੇ ਮੈਨੂੰ ਕਦੀ ਓਨੂੰ ਕਦੀ ਓਨੂੰ ਤੇ ਫੇਰ ਆਪਾਂ ਉਹਦਾ ਫੋਨ ਕੱਟੀ ਜਾਈਏ
ਅੱਛਾ
ਨਾ ਹੀ ਆਪਾਂ ਉਹਨੂੰ ਸਵੇਰ ਦੀ ਵਿਸ਼ ਕੀਤੀ ਸੀ ਬਰਡੇ ਦੀ ਫੇਰ ਹਣ ਹੋਰ
ਮਤਲਬ ਕਿ ਉਹਦੇ ਜਨਮ ਦਿਨ ਦੀਆਂ ਵਧਾਈਆਂ ਨਹੀਂ ਦਿੱਤੀਆਂ ਪਿਓਰ ਪੰਜਾਬੀ ਦੇ ਵਿੱਚ
ਹਾਂਜੀ ਨਹੀਂ ਦਿੱਤੀਆਂ
ਜਨਮ ਦਿਨ ਦੀਆਂ ਵਧਾਈਆਂ ਨੀ ਦਿੱਤੀਆਂ ਉਹਨੂੰ ਸਵੇਰ
ਹਾਂਜੀ ਹਾਂਜੀ ਹਾਂਜੀ ਜਨਮ ਦਿਨ ਦੀ ਕੋਈ ਵਧਾਈ ਨਹੀਂੀ ਦਿੱਤੀ ਤੇ ਫੇਰ ਆਪਾਂ ਉੱਥੇ ਪਹੁੰਚੇ ਐਕਟਿਵਾ ਆਪਾਂ ਉਹਦੇ ਘਰ ਤੋਂ ਥੋੜੀ ਉ ਹੀ ਖਿਲਾਰਤੀ
ਅੱਛਾ
ਹਾਂਜੀ ਫੇਰ ਆਪਾਂ ਕੇਕ ਲੈ ਕੇ ਗਏ ਅੰਦਰ ਉਠ ਉਹਨਾਂ ਦਾ ਜਿਹੜਾ ਬਾਹਰਾਂ ਦਰਵਾਜ਼ਾ ਉਸ ਤੋਂ ਅੰਦਰ ਕਮਰਾ ਹੈ ਨਾ ਉਹਦੇ ਦਰਵਾਜ਼ੇ ਦੇ ਬਾਹਰ ਖਲੋਤੀ ਸੀ ਸਾਨੂੰ ਫੋਨ ਹੀ ਫੋਨ ਹੀ ਕਰਡ ਰਿਹਾ ਤੇ ਆਪਾਂ ਗਏ ਦਮ ਉਹਨੂੰ ਉਹ ਕਰਤਾ ਪੂਰਾ ਹੈਰਾਨ ਕਰਤਾ ਉਹਨੂੰ
ਅੱਛਾ
ਤੇ ਆਪਾਂ ਕਹੀਏ ਹੈਪੀ ਬ ਬਰਡੇ
ਮਤਲਬ ਕਿ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੈਨੂੰ
ਹਾਂਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ
ਪੰਜਾਬੀ ਚ
ਹਾਂਜੀ ਹਾਂਜੀ
ਹਮ
ਫੇਰ ਉਹ ਪੂਰੀ ਹੈਰਾਨ ਹੋ ਗਈ ਪੂਰਾ ਕਹਿੰਦੀ ਆਹ ਤਾਂ ਯਾਦਗਾਰ ਬਣਾ ਦ ਤੁ ਮੇਰੇ
ਹੂੰਨ ਫਰ
ਹਾਂ ਫੇਰ ਉਹ ਵਿੱਚੋਂ ਵਵਾਜ਼ੇ ਮਰੀ ਜਾਂਦੇ ਨੇ ਤੇ ਫੇਰ ਉਹ ਆਪਾਂ ਬੈਠੇ ਰਹੇ ਉਹ ਸਾਡੇ ਵਾਸਤੇ ਠੰਡਾ ਲਿਆਈ
ਅੱਛਾ ਇੱਕ ਇੱਕ ਗੱਲ ਦੱਸਣੀ ਪੂਰੀ ਮਤਲਬ ਕਿ ਖੋਲ ਕੇ ਕਿ ਕੀ ਕੀ ਕੀਤਾ ਉੱਥੇ
ਹਾਂਜੀ ਹਾਂਜੀ ਫਿਰ ਉਹ ਠੰਡਾ ਲਿਆਈ ਸਾਡੇ ਵਾਸਤੇ ਕਾਜੂ ਬਦਾਮ ਲਿਆਈ ਹਾਂ ਫੇਰ ਹਾਂ ਫੇਰ ਆਪਾਂ ਉੱਥੇ ਬਹਿ ਕੇ ਉਹਦਾ ਫੋਟੋ ਦਾ ਸਟੇਟਸ ਪਾਇਆ ਪਪਾਇਆ ਨੀ ਸੀ ਨਾ ਸਵੇਰ ਦਾ ਨਾ ਉਹਨੂੰ ਵਧਾਈਆਂ ਦਿੱਤੀਆਂ ਸੀ ਜਨਮ ਦਿਨ ਦੀਆਂ
ਅੱਛਾ ਅੱਛਾ
ਹਾਂਜੀ ਫੇਰ ਆਪਾ ਓਹ ਠੰਡਾ ਪੀਤਾ ਥੋੜੀ ਫੋੜਾ ਫੋਟਾ ਖੀ ਉਹਜੇ ਨਾਤੇ ਵੀ ਨੀ ਸੀ ਕੋਮਲ ਨਾ ਤਿਆਰ ਹੋਈ ਸੀ ਨਾ ਕੁਛ
ਹਮ
ਹਾਂਜੀ ਫਿਰ ਉਹ ਨਜ਼ਰ ਨਉਦੀ ਆਪ ਕੋਨਾ ਚਿਰ ਕਾਜੂਆਂ ਦੀ ਅੱਧੀ ਡੱਬੀ ਖਾਲੀ ਕਰਾਤੀ ਕਜੂ ਬਦਾਮ ਦੀ
ਹਹ ਵਧੀਆ ਕੀਤਾ ਮੇਰਾ ਮਨ ਖੁਸ਼ ਹੋਇਆ ਸੁਣ ਕੇ
ਹਾਂਜੀ ਹੁਣ ਵਿਹਲੇ ਬੈਠੇ ਆਪਾਂ ਕਰਦੇ ਵੀ ਕੀ
ਹਾਂ ਹਾਂ
ਫੇਰ
ਤਾਂਨ ਤੇ ਸਗੋਂ ਪੂਰੀ ਡੱਬੀ ਖਾਲੀ ਕਰਨੀ ਚਾਹੀਦੀ ਤੁਸੀਂ ਅੱਧੀ ਖਾਲੀ ਕੀਤੀ
ਫੇਰ ਬੱਸ ਢਿੱਡ ਭਰ ਗਿਆ ਸੀ
ਅੱਛਾ
ਫੇਰ ਆਪਾਂ ਕੀ ਆਹ ਕੀ ਕਹੀ ਜਾਣ ਡੇਐ ਫੇਰ ਆਪਾਂ ਉੱਥੇ ਹਾਂ ਉਹਦੀ ਮੰਮਾ ਆਏ ਸਾਨੂੰ ਮਿਲਣ ਉਹ ਦੂਸਰੇ ਘਰ ਜੀ ਉੱਧਰ ਕਹਿੰਦੇ ਮੈਂ ਉੱਧਰ ਹੀ
ਉੱਪਰ ਜਾ ਕੇ ਗੱਲ ਕਰ ਲੈ ਜੇ ਜ਼ਿਆਦਾ ਡਿਸਟਰਬ ਜਿਆਦਾ ਓਹ ਕਰਨ ਡਿਆ ਤੇ ਧੋਰ ਕੋਠੇ ਜਾ ਕੇ
ਅੱਛਾ
ਹ
ਗੱਲ ਕਰਦੇ ਕਰਦੇ ਜਾ
ਹਾਂਜੀ ਹਾਂਜੀ ਤੇ ਓਧਰ ਚਾਚੀ ਜੀ ਮੈਂ ਫੋਨ ਤੇ ਗੱਲ ਕਰਨਦੀ ਉਹ ਵਿੱਚ ਬੋਲੀ ਜਾਂਣ ਦੇ
ਅੱਛਾ
ਹਾਂਜੀ ਉਹ ਫੇਰ ਆਪਾਂ ਕੀ ਕਹਿੰਦੇ ਹਾਂ ਉਹਦੀ ਮੰਮਾ ਆਏ ਹਿੰ ਮੂੰ
ਅੱਛਾ
ਵਾਜਾਂ ਤੇ ਘਰ ਦੀਆਂ ਹੀ ਕਿ ਇਹ ਕਾਹਦਾ ਰੌਲਾ ਪੈਨ ਦੇਐ ਹੈਪੀ ਬਰਥਡੇ ਜਨਮ ਦਿਨ ਦਾ
ਅੱਛਾ
ਕਹਿੰਦੇ ਫੇਰ ਮੈਂ ਆਈ ਫੇਰ ਉਹ ਸਾਨੂੰ ਮਿਲੇ ਤੇ ਫੇਰ ਉਸ ਤੋਂ ਬਾਅਦ ਜੀ ਆਏ ਉਹਦੇ ਮਿਲੇ ਸਾਨੂੰ ਫੇਰ ਕੋਮਲ ਨਾਹ ਧੋ ਕੇ ਆਈ ਤਿਆਰ ਹੋ ਕੇ ਆਈ ਪਹਿਲੇ ਉਹਨੇ ਇੱਕ ਸੂਟ ਪਾਇਆ ਤਿਆਰ ਹੋ ਕੇ ਆ ਗੀ ਫੇਰ ਕਹਿੰਦੀ ਨਹੀਂ ਨਹੀਂ ਆ ਸਹੀ ਨੀ ਲੱਗਣਦਾ ਫੇਰ ਚੇਂਜ ਕਰਕੇ ਆਈ ਬਦਲ ਕੇ ਆਈ ਸੂਟ
ਫੇਰ ਬਦਲ ਕੇ ਆਈ
ਹਾਂਜੀ
ਅੱਛਾ
ਫੇਰ ਫੇਰ ਅੱਜ ਸਾਨੂੰ ਬੜਾ ਟਾਈਮ ਉਹਦੇ ਘਰ ਹੀ ਲੱਗ ਗਿਆ ਫੇਰ ਉੱਥੇ। ਹਾਂਜੀ ਕੇਕ ਕੱਟਿਆ ਆਪਾਂ ਕੇਕ ਕਟਦੇ ਕਟਦੇ ਵੀਡੀਓ ਬਣਾਈ।
ਅੱਛਾ।
ਫੇਰ ਉਹਦੀ ਭੈਣ ਭੈਣ ਬਾਹਰ ਨਾ ਉਹਦੀ ਕੋਮਲ ਦੀ। ਉਹਨੂੰ ਵੀਡੀਓ ਕੋਲ ਕਰਕੇ ਉਹਦੀ ਮੰਮਾ ਸਾਨੂੰ ਸਾਰਿਆਂ ਨੂੰ ਵਖਾਣਦੇ ਕਿ ਆਪਾਂ ਕੇਕ ਲੈ ਕੇ ਆਏ ਉਹਦੇ ਵਾਸਤੇ ਫੇਰ ਹਾਂਜੀ ਫੇਰ ਉਹਨੇ ਆਪਾਂ ਕੇਕ ਕੁਕ ਕੱਟ ਲਿਆ ਫੇਰ ਉਸ ਉਸ ਤੋਂ ਬਾਅਦ ਕੇਕ ਖਾਧਾ ਕੇਕ ਲੈ ਕੇ ਆਈ ਸਾਰਿਆਂ ਵਾਸਤੇ ਕੇਕ ਖਾਧਾ ਫੇਰ ਆਪਾਂ ਕਹਿੰਦੇ ਕਿੱਥੇ ਜਾਣਾ ਕਿੱਥੇ ਜਾਣਾ ਕਦੀ ਕਿਤੇ ਕਦੀ ਕਿਤੇ ਫੇਰ ਕਹਿੰਦੇ ਮਾਰ ਕੰਡੇ ਚੱਲਦੇ ਆ ਉੱਥੇ ਵੀਡੀਓ ਵੀਡੀਓ ਬਣਾ ਲਾਂਗੇ ਫੇਰ ਆਪਾਂ ਮਾਰ ਕੰਡੇ ਚੱਲ ਗਏ
ਅੱਛਾ
ਫੇਿਰ ਉੱਥੇ ਜਾ ਕੇ ਵੀਡੀਓ ਫ਼ੋਟੋਆਂ ਫੁਟੁਆ ਖਿੱਚੀਆਂ ਮੱਥਾ ਟੇਕਿਆ ਹਾਂ ਕਿੰਨਾ ਟਾਈਮ ਉੱਥੇ ਹੀ ਲੱਗ ਗਿਆ ਹੁਣ ਇੱਕ ਘੰਟੇ ਤਾਂ ਉੱਥੇ ਹੀ ਲੱਗ ਗਿਆ ਹੋਣਾ। ਫੇਰ ਕਹਿੰਦੀ ਹੁਣ ਕੁਛ ਖਾ ਲੈਂਨੇ ਹਾਂ ਹਾਂ ਖਾ ਲੈਂਦੇ ਹਾਂ ਭੁੱਖ ਲੱਗੀਏ ਫਿਰ ਸਾਨੂੰ। ਉੱਥੇ ਲੈ ਗਈ, ਲੰਡਨ ਟੀਟਸ, ਚ ਉੱਥੇ ਜਾ ਕੇ ਕਹਿੰਦੀ ਹਾਂ। ਉੱਥੇ ਜਾ ਕੇ ਪੀਜ਼ਾ ਖਵਾਇਆ ਉਹਨੇ ਸਾਨੂੰ ਲਾਰਜ ਪੀਜ਼ਾ ਵੱਡਾ।
ਹਮ।
ਹਮ ਬਹੁਤ ਸਵਾਦ ਪੀਜਾ ਆ ਭਾਈ ਤੇ।
ਤੇ ਕਿੰਨੇ ਰੁਪਈਏ ਦਾ ਆਇਆ ਸੀ?
ਤਿੰਨ ਸੌ ਚਾਲ ਤਿੰਨ ਸੌ ਚਾਲੀ ਦਾ।
ਤਿੰਨ ਸੌ ਚਾਲੀਆਂ ਦਾ ਵੱਡਾ ਪੀਜ਼ਾ ਸੀ ਪੂਰਾ ਹੈਂ।
ਪੀਜ਼ਾ ਹੀ ਹਾਂਜੀ, ਸਵਾਦ ਸੀ ਕੋਰਨ ਕੈਪਸੀਕਮ ਵਾਲਾ। ਉਹਨੂੰ ਖਾ ਸਕਦੇ ਜਿਵੇਂ ਆਪਾ ਪੰਜ। ਪੰਜ ਪੰਜ ਇੱਕ ਪੀਸ ਲਿੱਤਾ ਸੀ ਮਤਲਬ ਕਿ ਨੋ ਪੀਸ ਸੀ ਉਹਦੇ ਚ।
ਅੱਛਾ।
ਹਾਂਜੀ। ਤੇ ਸਵਾਦ ਵੀ ਸੀ ਨਾਲ ਉਹਨੇ ਕੋਕ ਮੰਗਾਈ ਤੇ ਮੈਂ ਕਿਹਾ ਮੈਂ ਤੇ ਕੋਕ। ਕੋਕ ਪੀਂਦੀ ਨੀ ਹੈਗੀ ਨਾ ਕੋਈ ਕੋਲਡਰਿੰਕ। ਪੀਜ਼ਾ ਖਾ ਲਾਂਗੀ ਮੈਂ ਫੇਰ। ਖਾ ਖੂ ਕੇ ਨਾਲ ਪੀਜ਼ਾ ਦੇ ਉਸ ਦਿਨ ਅੱਜ ਪਾਸਤਾ ਵੀ ਫ੍ਰੀ ਸੀ। ਪਾਸਤਾ ਵੀ ਹਾਂਜੀ।
ਅੱਜ ਪੂਰਾ ਦਿਨ ਹੀ ਹੋਣਾ ਨਾ ਫਰੀ।
ਹਾਂਜੀ ਤੇ ਲਾਰਜ। ਪੀਜੇ ਨਾਲ਼ ਹੁੰਦਾ ਨਾ ਫੇਰ ਪਾਸ। ਤਾ ਵੀ ਬਹੁਤ ਸਵਾਦ ਸੀ ਫਿਰ ਆਪਾਂ ਖਾ ਕੇ। ਫਿਰ ਕਹਿੰਦੀ ਹੁਣ ਰੋਟੀ ਰੂਟੀ ਖਾ ਲੈਂਨੇ ਆ ਓਧਰ ਆਪਾਂ ਸੈਕਿੰਡ ਵਾਈ। ਹਾਂਜੀ। ਜਿਵੇਂ ਆਪਾਂ ਐਕਟਿਵਾ ਉਹਦੇ ਸਾਹਮਣੇ ਖੜ੍ਹਾ ਲਈ ਹੋਈ ਸੀ ਲੰਡਨ ਟ੍ਰੀਟਸ ਦੇ। ਆਪਾਂ ਉੱਥੇ ਪੈਦਲ ਹੀ ਚੱਲ ਗਏ ਸੈਕਿੰਡ ਵਾਈਫ ਨਾਲ ਹੀ ਸੀ।
ਅੱਛਾ।
ਹਾਂਜੀ ਫਿਰ ਸੈਕਿੰਡ ਵਾਈਫ ਚ ਜਾ ਕੇ ਉਹ ਕਹਿੰਦੀ ਮੋਮੋਸ ਖਾਣੇ ਆ। ਉਹਨੇ ਦੂਸਰੇ ਮੋਮੋਸ ਮੰਗ ਲਏ ਮੈਂ ਕਿਹਾ ਮੈਂ ਤਾਂ ਖਾਂਦੀ ਨੀ ਹੈਗੀ ਤੇ ਫਿਰ। ਹਾਂਜੀ। ਤੇ ਉਹਨਾਂ ਨੇ ਖਾਧੇ ਮੋਮੋਸ ਖਾਧੇ। ਉਹਨਾਂ ਨੇ ਰੋਟੀ ਮੰਗਵਾ ਲਈ ਕਹਿੰਦੀ। ਕੀ ਮੰਗਈਏ ਕੀ ਮੰਗਾਈਏ ਕਹਿੰਦੀ ਦਾਲ ਮੰਗਵਾ ਲੈਂਦੇ ਆ ਉਹ ਕਹਿੰਦੀ। ਦਾਲ ਨਾ ਮੰਗਵਾ ਦਾਲ ਬਸ ਐਵੀ ਫਿਰ ਉਹਨੇ ਸ਼ਾਹੀ ਪਨੀਰ ਮੰਗਵਾਇਆ। ਤੇ ਨਾਲ ਨਾਨ ਮੰਗਵਾਏ ਦੱਸ ਬਟਰ ਨਾਨ।
ਅੱਛਾ।
ਹਾਂਜੀ।
ਤੇ ਤੁਹਾਡੇ ਨਾਲ ਕੋਈ ਹੋਰ ਵੀ ਹੈਗਾ ਸੀ ਪੰਜਵਾਂ ਜਾਣਾ?
ਹਾਂਜੀ, ਹਾਂਜੀ ਉਹਦੀ ਚਾਚੇ ਦੀ ਕੁੜੀ ਸੀ।
ਉਹੀ ਤੇ ਮੈਂ ਕਹਿਣ ਡਿਆਂ ਵੀ ਤੁਹਾਡੀ ਚਾਰਾਂ ਦੀ ਫੋਟੋ ਆ ਤੇ ਖਿੱਚੀ ਕਿੰਨੇ ਫਿਰ?
ਉਹੀ ਤੇ ਉਹਨੂੰ ਫੋਟਾਂ ਖਿੱਚਣ ਵਾਸਤੇ ਹਾਂਜੀ। ਉਹਨੂੰ ਫੋਟੋਆ ਖਿੱਚਣ ਲਈ ਲੈ ਕੇ ਗਏ ਸੀ।
ਕਿਉਂ ਉਹਨੂੰ, ਖਵਾਇਆ ਪਿਆਇਆ ਨੀ ਕੁਛ?
ਨਹੀਂ ਨਹੀਂ ਖਾਧਾ ਵੀ ਉਹਦੇੇ ਨਾਲ ਉਹਨੇ ਉਹਦੀਆਂ ਵੀ ਫੋਟੋ ਖਿੱਚੀਆਂ। ਖਿੱਚੀਆਂ ਜਿਵੇਂ ਸਾਡੀਆਂ ਵੀ ਖਿੱਚਦੀਆਂ ਨੀ ਤਾਂ ਸਾਡੀਆਂ ਕੌਣ ਖਿੱਚਦਾ ਚਾਰਾਂ ਦੀਆਂ।
ਉਹ ਹੀ ਤੇ।
ਹਾਂਜੀ, ਟਾਈਮ ਵੇਖਣ ਦਾ ਇੱਕ ਵਾਰੀ ਮੈਨੂੰ ਬਸ, ਸਾਡੇ ਨੌ ਮਿੰਟ ਹੋ ਚੱਲੇ ਨੇ ਤੇ ਫੇਰ ਆਪਾਂ ਓਥੋਂ ਰੋਟੀ ਰੁਟੀ ਖਾਧੀ, ਇਹਨੀ ਸਵਾਦ ਰੋਟੀ ਸੀ। ਹਾਂਜੀ ਢਿੱਡ ਭਰ ਗਿਆ ਪੂਰਾ ਫੁੱਲ, ਫੇਰ ਉਹ
ਸੌਂਫ ਖਾ ਲੈਣੀ ਸੀ ਮਗਰੌ ਥੋੜੀ ਜਿਹੀ ਟਾਂਟਾਂ ਹੋ ਜਾਂਦੀ।
ਹਾਂਜੀ ਖਾਧੀ ਸੀ, ਮੈਂ ਆਪਾਂ ਤਾਂ ਚੱਲੇ ਹੀ ਐਵੇਂ ਕੋਮਲ ਕਹਿੰਦੀ ਸੌਂਫ ਵੀ ਖਾਲੋੋ।
ਨਾ- ਨਾ ਚਬਾ- ਚਬਾ ਕੇ ਸੌਂਫ਼ ਖਾਓ ਨਾ ਉਹਨੂੰ ਪੂਰਾ।
ਹਾਂਜੀ ਫੇਰ ਉਹ ਇਕੱਲੇ ਹੀ ਉਹ ਅੰਜਲੀ ਨੇ ਕੋਈ ਦਵਾਈ ਜੀ ਲੈਣੀ ਸੀ ਆਪਣੀ ਮੰਮੀ ਦੀ। ਤੇ ਫਿਰ ਨਾਲ ਹੀ ਤਾਂ ਹੈ। ਅੰਜਲੀ ਨੇ ਦਵਾਈ ਲੈਣੀ ਸੀ ਕੋਈ ਆਪਣੀ ਮੰਮਾ ਦੀ।
ਅੱਛਾ।
ਤੇ, ਉਹ ਨਾਲ ਹੀ ਤਾਂ ਹੈਗੇ ਸੈਕਿੰਡ ਵਾਈਫ ਦੇ ਉਹ ਮਨਜੰਦਾ।
ਹਾਂ ਮੈਡੀਕਲ ਹਾਲ ਹੈਗਾ ਮੰਜਦੇ ਦਾ।
ਹਾਂ ਫਿਰ ਉੱਥੋਂ ਉਹਨੇ ਦਵਾਈ ਲਈ। ਫੇਰ ਆਪਾਂ ਉੱਥੋਂ ਘਰ ਵਾਪਸ ਆ ਗਏ ਮੈਂ ਮੰਜੂ ਨੂੰ ਫੋਨ ਕਰਤਾ ਮੈਨੂੰ ਪੀਰ ਬਾਬੇ ਤੋਂ ਲੈ ਜੀ। ਉਹ ਮੈਨੂੰ ਇੱਥੇ ਤੱਕ ਛੱਡ ਗਈ ਹਾਂ ਇੱਥੇ ਤੱਕ ਛੱਡ ਗਈ।
ਅੱਛਾ ਹਾਂ ਮਤਲਬ ਕੀ ਇਹ ਸਾਰਾ ਬਿਉਰਾ ਜਿਹੜਾ ਅੱਜ ਹੀ ਹੋਇਆ ਫਿਰ।
ਹਾਂਜੀ, ਹਾਂਜੀ -ਹਾਂਜੀ।
ਟਾਈਮ ਚੈੱਕ ਕਰੋ ਵੀ ਮਤਲਬ ਕਿ ਬਿਊਰਾ ਦਸ ਮਿੰਟ
ਵੇਖਣ ਬਦੀ ਆ, ਚਲੋ ਠੀਕ ਹੈ ਆਪਾਂ ਜੀ।
ਚਲ ਠੀਕ ਹੈ ਪੁੱਤਰਾ।
ਅਗਲੀ ਕੋਲ ਵੀ ਕਰਾਂਗੀ ਮੈਂ ਹੈ, ਹਾਂਜੀ।